ਹੈਲੋ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਵਧੀਆ ਤੁਸੀਂ ਦੱਸੋ।
ਮੈਂ ਵੀ ਰੋਟੀ ਖਾ ਲਈ।
ਹਾਂਜੀ, ਰੋਟੀ ਬਣਾ ਲਈ ਕੁੜੀ ਨੇ। ਭਿੰਡੀ ਦੀ ਸਬਜ਼ੀ ਬਣਾਈ ਸੀ ਫੁੱਲ ਕੇ ਕੁੜੀ ਨੇ ਬਣਾ ਲਿਆ।
ਅੱਛਾ। ਹੋਰ ਸੁਣਾਓ।
ਹੋਰ ਬਸ ਲੇਟ ਰਿਹਾ ਸੀ‌।
ਅੱਛਾ ਨੀਂਦ ਆਈ ਏ।
ਨਹੀਂ, ਨੀਂਦ ਤਾਂ ਨੀ ਆ ਰਹੀ।
ਹੋਰ ਸੁਣਾ, ਬਚਪਨ ਕੇ ਕੁਛ।
ਵਸ ਬਣਦਾ ਕੀ ਅਸੀਂ ਦਿੱਲੀ ਰਹਿੰਦੇ ਸੀ। ਦਿੱਲੀ ਪੱਛਮ ਬਿਹਾਰ ਦੇ
ਅੱਛਾ।
ਤੇ ਗਏ ਸੀ ਉੱਥੇ ਰਹਿੰਦੇ ਸੀ ਅੱਜ। ਅੱਜ ਦੇ ਟਾਈਮ ਵਿੱਚ ਤਾਂ ਬਹੁਤ ਚੇਂਜ ਆ ਚੁੱਕਿਆ। ਕਿ ਆ ਆਸ ਪੜੋਸ ਵੀ ਕੀ ਗੱਲ ਕਰੇਗਾ
ਹੂੰ,,,
ਮਤਲਬ ਆਪਣੇ ਹੀ ਕੀ ਗੱਲ ਕਰਨਗੇ ਬੀ ਆਸ ਪੜੋਸ ਵਿੱਚ ਹੀ ਬੜਾ ਪਿਆਰ ਹੈਗਾ ਤੇ
ਹਾਂਜੀ
ਪਰ ਅੱਜ ਦੇ ਟਾਈਮ ਵਿੱਚ ਆਪਾਂ ਨਹੀਂ ਪੁੱਛਦਾ ਨਹੀਂ ਤਾਂ ਕੱਲ ਮਤਲਬ ਕਿ ਪੜੋਸੀ ਵੀ ਹੁੰਦੇ ਸੀ ਨਾ ਪਰਿਵਾਰ ਵਾਂਗੂ ਰਹਿੰਦੇ ਸੀਗੇ
ਹੂੰ,,, ਸਹੀ ਹੈ ਸਾਡੇ ਇੱਥੇ ਤਾਂ ਕੋਈ ਨਿਕਲ ਕੇ ਰਾਜੀ ਨੀ ਐ ਇੰਨੇ ਵਜੇ ਆਪਸ ਚ ਹੀ ਲਿਬੜੇ ਰਹਿੰਦੇ ਨੇ
ਨਹੀਂ ਮਹੱਲੇ ਵਾਲੇ ਜਿਆਦਾ ਗਾਲੀ ਨਹੀਂ ਕੱਢਦਾ ਅਸੀਂ ਵੀ ਨੀ ਕਰਦੇ ਜਧਰ ਰਹਿੰਦੇ ਹਾਂ ਫਾਲਤੂ ਗੱਲ ਕਰਦੇ ਹੀ ਨੀ ਕਿਸੇ ਦੀਨ
ਸਹੀ ਐ ਯਸ ਹੋਰ ਸੁਣਾਓ
ਹੋਰ ਬਸ ਥੱਕੇ ਪਏ ਸੀ ਕੰਮ ਕਰ ਕੇ ਫਿਰ ਕੁੜੀ ਨੇ ਕਿਹਾ ਚੱਲ ਮੈਂ ਰੋਟੀ ਬਣਾ ਦਿੰਦੀ ਹਾਂ ਕਿਉਂਕਿ ਕੱਲ ਮੈਨੂੰ ਚੱਕਰ ਆ ਗਿਆ ਸੀਗਾ
ਅੱਛਾ
ਜੋ ਕੁੜੀ ਕਹਿੰਦੀ ਚਲੋ ਮੰਮੀ ਮੈਂ ਰੋਟੀ ਬਣਾ ਦਿੰਨੀ ਹਾਂ ਸਬਜ਼ੀ ਬਨੀ ਪਈ ਸੀ ਆਟਾ ਮੈਂ ਗੁੰਦ ਲਿਆ ਹੁਣ ਬਸ ਥੋੜੇ ਬਹੁਤੇ ਭਾਂਡੇ ਨੇ ਥੋੜ੍ਹੀ ਦੇਰ ਬਾਅਦ ਭਾਂਡੇ ਮਾਂਜਾਗੀ
ਅੱਛਾ ਤੁਹਾਡੇ ਇੱਥੇ ਬੱਦਲ ਹੋ ਰਹੇ ਨੇ
ਬੱਦਲ ਹਾਂਜੀ
ਹਾਂ ਸਾਡੇ ਇਥੇ ਵੀ ਬਥੇਰੇ ਟੈਨ ਤੱਕ ਆ ਗਿਆ
ਅੱਛਾ ਮੈਂ ਸੁਣਿਆ ਦਿੱਲੀ ਵਿੱਚ ਬੜੀ ਹਨੇਰੀ ਆਈ ਏ ਕੱਲ
ਹਾਂ
ਔਰ ਮੀਂਹ ਵੀ ਬਹੁਤ ਪਿਆ ਸ਼ਾਇਦ
ਨਹੀਂ ਮੀਹ ਜ਼ਿਆਦਾ ਨਹੀਂ ਪਿਆ ਪਰ ਹਾਂ ਪਿਆ ਤੇ ਹੈ
ਸਾਡੇ ਤਾਂ ਇੱਥੇ ਜੰਮੂ ਵਿੱਚ ਪਿਆ ਬਹੁਤ ਮੀਂਹ ਹੁਣੇ ਵੀ ਪੈ ਰਿਹਾ ਸੈ
ਅੱਛਾ ਹੋਰ ਦੱਸੋ
ਜਿਹੜੇ ਬੰਦੇ ਜੰਮੂ ਰਹਿੰਦੇ ਨੇ ਉੱਥੇ ਤੇ ਬਈ ਮੌਸਮ ਹੀ ਕਿੰਨਾ ਠੰਡਾ ਰਹਿੰਦਾ ਆ ਯਾਰ ਧੁੱਪ ਹੁੰਦੀ ਆ ਉਥੇ
ਨਹੀਂ ਉੱਥੇ ਵੀ ਮੌਸਮ ਖਰਾਬ ਹਾਂ ਮੇਰੀ ਇੱਕ ਸਹੇਲੀ ਹੈ ਉੱਥੇ ਨਾ ਮੌਸਮ ਮਤਲਬ ਗਰਮੀ ਬਹੁਤ ਹੈ ਕ ਕਹਿਣ ਨੂੰ ਕਹਿੰਦੇ ਨੇ ਕਿ ਮਤਲਬ ਹਾਂ ਕਹਿਣ ਨੂੰ ਕਹਿੰਦੇ ਨੇ ਕਿ ਜੰਮੂ ਵਿੱਚ ਬਹੁਤ ਉਹ ਹੁੰਦੀਆਂ ਐ ਅਹ ਠੰਡਕ ਉਹੋ ਜਿਹਾ ਕੁਛ ਨੀ ਹੁੰਦਾ ਉੱਥੇ ਵੀ ਏਦਾਂ ਹੀ ਹੁੰਦਾ ਹੈ ਪਰ ਇਹ ਹੈ ਕਿ ਰੋਜ਼ ਸ਼ਾਮੀ ਮੌਸਮ ਉੱਥੇ ਠੰਡਾ ਹੋ ਜਾਂਦਾ ਬੰਦਾ ਜੇ ਪੱਖਾਂ ਵਿੱਚ
ਪਹਾੜੀ ਇਲਾਕੇ ਵਿੱਚ ਤੇ ਠੰਢ ਪੈਂਦੀ ਏ
ਨਹੀਂ ਪਰ ਦਿਨੇ ਧੁੱਪ ਵੀ ਤੇ ਆਉਂਦੀ ਹੈ
ਉਹ ਵਾਲੀ ਧੁੱਪ ਇਹਨਾਂ ਨੂੰ ਪਤਾ ਸਿਆਲਾਂ ਸਿਆਲਾਂ ਵਿੱਚ ਜਿੱਦਾਂ ਆਉਂਦੀ ਹੈ ਨਾ ਇੱਥੇ
ਹਾਂ ਓਦਾਂ ਦੀ ਉਹਨਾਂ ਨੂੰ ਓਦਾਂ ਉਹਨਾਂ ਨੂੰ ਇਹ ਹੁਣ ਆਉਂਦੀ ਹੈ ਗਰਮੀਆਂ ਚ
ਹਾਂ ਤੇ ਉਹਨਾਂ ਨੂੰ ਚੰਗਾ ਲੱਗਦਾ ਹੈਗਾ ਨਾ ਕਿ ਧੁੱਪ ਆਈ ਏ
ਨਹੀਂ ਲੱਗਦਾ ਉਹਨਾ ਨੂੰ ਚੰਗਾ ਉੱਥੇ ਬੜੀ ਗਰਮੀ ਏ ਮਤਲਬ ਏਦਾਂ ਹੀ ਹੁੰਦਾ ਹੈ ਕਿ ਬੰਦਾ ਚੁਭਦੀ ਧੁੱਪ ਹੁੰਦੀ ਉੱਥੇ ਵੀ
ਨਹੀਂ ਉੱਥੇ ਪਹਾੜੀ ਇਲਾਕਾ ਏ ਨਾ ਪਹਾੜਾਂ ਕਰਕੇ ਗਰਮੀ ਜ਼ਿਆਦਾ ਨਹੀਂ ਪੈਂਦੀ
ਗਰਮੀ ਮਨਾਲੀ 'ਚ ਨਹੀਂ ਪੈਂਦੀ। ਔਰ ਹਿਮਾਚਲ ਵਿੱਚ ਨੀ ਪੈਂਦੀ ਬਿਲਕੁਲ।
ਹਿਮਾਚਲ ਵਿੱਚ ਪੈਂਦੀ ਐ
ਉੱਥੇ ਉੱਥੇ। ਥੋੜ੍ਹੀ ਬਹੁਤ ਥੋੜੀ ਬਹੁਤ ਹੁੰਦੀ ਕਿ ਮਿੱਠੀ ਮਿੱਠੀ ਧੁੱਪ ਨਿਕਲ ਗਈ ਜਿੱਦਾਂ ਸਰਦੀਆਂ ਦਾ ਮੌਸਮ ਹੁੰਦਾ ਨਾ। ਕਿ ਦਿਨੇ ਧੁੱਪ ਨਿਕਲ ਗਈ ਔਰ ਰਾਤੀ ਬਹੁਤ ਹੀ ਠੰਡ। ਬਹੁਤ ਜਿਆਦਾ ਕਿਉਂਕਿ ਮੇਰਾ ਇੱਕ ਦੋਸਤ ਹੈ। ਉਹ ਉੱਥੇ ਗਿਆ ਸੀਗਾ ਨਾ ਉੱਥੇ ਟੈਂਪਲ ਹੁੰਦਾ ਏ ਇਹਨਾਂ ਦਾ ਹਿੰਦੂਆਂ ਦਾ। ਅ ਚਾਰ ਧਾਮ ਹੁੰਦੇ ਨੇ ਨਾ ਕੇਦਾਰਨਾਥ ਔਰ ਬਾਗੇਸ਼ਵਰ ਧਾਮ ਹਾਂ ਉਹ ਬਾਗੇਸ਼ਵਰ। ਗੇਆ ਸੀਗਾ ਤੇ ਮੈਨੂੰ ਕੈਂਦਾ ਕੀ ਮੈਂ ਤੇ ਦੋ ਸ਼ਰਟਾਂ ਤੇ ਦੋ ਲੋਵਰ ਏਕ ਜੀਨਸ ਲੈ ਕੇ ਆ ਗੇਆ ਪਰ ਏਥੇ ਤੇ ਏ ਗਰਮੀ ਏ ਠੰਡ ਬੜੀ ਐ
ਹੀਮਾਚਲ ਵੇਚ?
ਨਈ-ਨਈ ਬਾਗੇਸ਼ਵਰ ਦਾਮ ਦੇ ਜੀਥੇ ਐ। ਮਨਾਲੀ ਸਾਈਡ ਈ ਪੈਂਦਾ ਓ, ਹਾਂ।
ਨਈ ਵੈਸੇ ਹੀਮਾਚਲ ਵੀਚ ਤੇ ਓ, ਨੈਨਾ ਦੇਵੀ ਦਾ ਮੰਦਰ ਐ।
ਹਾਂ, ਓਥੇ ਗੇਆ ਸੀਗਾ ਕੈਂਦਾ ਕੀ ਗ਼ਲਤੀ ਹੋ ਗਈ ਸਾਡੇ ਤੋਂ ਹਾਂ ਨੈਨਾ ਦੇਵੀ ਵੀ ਐ
ਹੂੰ
ਹਾਂਜੀ, ਓ ਓਥੇ ਗੇਆ ਸੀਗਾ ਕੈਂਦਾ ਮੇਰੇ ਤੋਂ ਤੇ ਗਲ ਗ਼ਲਤੀ ਹੋ ਗਈ ਔਰ ਓਨਾਂ ਦੇ ਨਾਲ ਨਾ ਏਕ ਛੋਟੀ ਜੀ ਬੱਚੀ ਵੀ ਗਈ ਸੀਗੀ ਮਤਲਬ ਓਦੀ ਨਾ ਮਾਸੀ ਦਾ ਵੇਆ ਹੁਣੇ ਹੋਏਆ ਪੀਛਲੇ ਤੋਂ ਪੀਛਲੇ ਸਾਲ, ਤੇ ਓਨਾਂ ਦੀ ਨਾ ਛੋਟੀ ਜੀ ਗੜੀਆ ਬੌ ਛੋਟੀ ਜੀ ਆ ਓ ਬੜੀ ਕੀਊਟ ਜੀ ਐ ਓਦੀ ਮਾਸੀ ਨੇ ਸਾਰੇ ਓਦੇ ਗਰਮ-ਗਰਮ ਕੱਪੜੇ ਰੱਖ ਲਏ ਤੇ ਬਾਕੀ ਸਾਰੇ ਦੇ ਕਿਸੇ ਦੇ ਲੈ ਕੇ ਨੀ ਗਏ ਏਕ ਕੰਬਲ ਵੇਚ ਸਾਰੇ ਖੁੱਸੇ ਪਏ ਸੀ ਕੈਂਦਾ।
ਅੱਛਾ।
ਹਾਂਜੀ।
ਬਾਰਾਂ ਮੀਨੇ ਠੰਡ ਪੈਂਦੀ ਐ ਓਥੇ ਮਨਾਲੀ ਮਨਾਲੀ ਵਿੱਚ ਬਾਰਾਂ ਮੀਨੇ ਠੰਡ ਪੈਂਦੀ ਕੀਨੇ ਕੀਸਮਤ ਵਾਲੇ ਹੋਣਗੇ ਓ
ਓਥੇ ਦੀ ਮੈਗੀ ਕੈਂਦੇ ਬੜੀ ਸਵਾਦ ਹੁੰਦੀ ਐ ਔਰ ਬਰਫ਼, ਹਮੇਸ਼ਾ ਡਿੱਗਦੀ ਰੈਂਦੀ ਐ ਔਰ ਬੰਦਾ ਕੈਂਦਾ ਐ ਕੇ ਬਸ ਜਾਣ ਦਾ ਜੀਅ ਨਾ ਕਰੇ।
ਔਰ ਐਥੇ ਕੀਨੀ ਗਰਮੀ ਹੁੰਦੀ ਐ।
ਹਾਂਜੀ। ਹੋਰ ਦੱਸੋ, ਤੁਸੀਂ ਸੁਣਾਓ ਕੁਛ?
ਅਸੀਂ ਤਾਂ ਝੇਲ ਰਏ ਆਂ ਗਰਮੀ।
ਹੂੰ, ਗਰਮੀ ਬੌਤ ਐ।
ਜੇ ਮਾੜੀ ਜਈ ਹਵਾ ਚੱਲ ਜਾਏ ਤੇ ਫੇਰ ਲਾਈਟ ਚਲੀ ਜਾਂਦੀ ਏ ਜੇ ਹਵਾ ਚੱਲੇ ਤਾਂ ਬੀਜਲੀ ਵਾਲੇਆਂ ਦਾ ਖੋਫ ਹਏ ਬੀਜਲੀ ਕੱਟ ਜਾਊਗੀ।
ਹਾਂ ਹੁਣ ਮੈਂ ਰੋਟੀ ਬਣਾਈ ਸੀ ਪੱਖੇ ਵਗੈਰਾ ਬੰਦ, ਹਾਂ।
ਹੂੰ।
ਪੱਖੇ ਵਗੈਰਾ ਬੰਦ ਕੀਤੇ ਹੋਏ ਸੀਗੇ ਤੇ ਮੇਰਾ ਨਾ ਮੂੰ ਪੂਰਾ ਪਸੀਨਾ- ਪਸੀਨਾ ਹੋ ਗੇਆ ਸੀਗਾ ਏਕਦਮ ਹੀ ਖੀੜਕੀ ਚੋ ਐਨੀ ਠੰਡੀ ਹਵਾ ਆਈ ਮਤਲਵ ਦੀਲ ਖੁਸ਼ ਹੋ ਗੇਆ ਓ ਆ ਜੀ ਹਵਾ ਟੱਚ ਹੋਈ ਨਾ
ਹੂੰ।
ਪਰ ਈਕੋ ਵਾਰ ਦੀ ਸੀਗੀ ਓਤੋਂ ਬਾਦ ਆਈ ਨੀ।
ਓ ਤਾਂ ਪਤਾ ਨੀ ਮਾਨਸੂਨ ਕਦੋਂ ਸ਼ੁਰੂ ਹੋਏ।
ਹਾਂ
ਜੁਲਾਈ ਦਾ ਵੀ ਕੈ ਕੈਰਨਕੀ ਜੁਲਾਈ ਦੇ ਐਂਡ ਵੀਚ ਈ ਹੋਏਗਾ ਸ਼
ਨਈ-ਨਈ ਆ ਕੈ ਰਏ ਨੇ ਕੀ ਮੌਸਮ ਬੋਤ ਓਦਾਂ ਐ ਕੋਕੀ ਮੁੰਬਈ ਵਿੱਚ ਨਾ ਪਾਣੀ ਨੀ ਆ ਰੇਆ ਮੁੰਬਈ ਚ ਈਡੀਆ ਦੇ ਮਨਸੂਨ ਵਾਲੇ ਬੱਦਲ ਹੈਗੇ ਈ ਨਹੀਂ ਨਾ
ਅੱਛਾ।
ਹਾਂ ਐਤ ਕੀ ਨੀ ਵਰਨਾ ਵਰਨਾ ਮੀਅ। ਹਾਂ ਨਾਲੇ ਓ ਬੱਦਲ ਹਮ। ਬਦਲ ਆਏ ਵੀ ਨੀ ਨਾ ਬਿਲਕੁਲ ਵੀ ਨੀ ਆਏ। ਵੇਖੋ ਇੱਕ ਵਾਰ ਮੀਹ ਵਰਆ ਸੀ ਇੱਕ ਨੀ ਦੋ ਵਾਰ ਦੋ ਦਿਨ ਕੰਟੀਨਿਊ ਮੀਹ ਵਰਆ ਐ। ਦਿਨੇ ਵੀ ਥੋੜਾ ਥੋੜਾ ਵੜਆ ਆ ਔਰ ਰਾਤੀ ਤੇ ਤਕੜਾ ਵਰਆ ਸੀਗਾ ਓ ਤੋਂ ਬਾਦ ਨੀ ਵਰਆ ਹੈਲੋ।
ਹਾਂਜੀ।
ਹੋਰ ਸੋ ਤੁਸੀ ਜਾਣਾ ਨੀ ਕੀਤੇ?
ਏ ਕਹ ਰਹੇ ਨੇ ਕੀ ਕਾਵੜ ਦਾ ਮੇਲਾ ਵੀ ਔਰ ਹਾਂ ਰੱਖੜੀ ਵੀ ਅਠਾਈ ਅਗਸਤ ਦੀ ਏ। ਤੇ ਲਾ ਕੀ ਬੀ ਅਠਾਈ ਅਗਸਤ
ਅੱਛਾ ਐਂਡ ਵਿੱਚ ਜਾ ਕੇ
ਰੱਖੜੀ ਹਾਂਜੀ ਤੇ ਏ ਲਾ ਲੌ ਕੀ ਫੇਰ ਕਾਵੜ ਕਦੋਂ ਸ਼ੁਰੂ ਹੋਨਗੇ ਕਾਵੜ ਵੈਸੇ ਜੁਲਾਈ ਵਿੱਚ ਸ਼ੁਰੂ ਹੁੰਦੇ ਨੇ।
ਜੁਲਾਈ ਦੀ ਐਂਡਿੰਗ ਵਿੱਚ।
ਐਂਡ ਵਿੱਚ ਤੇ ਨਈ ਹੁੰਦੇ ਖੈਰ। ਜੁਲਾਈ ਵਿੱਚ ਸਟਾਰਟਿੰਗ ਵਿੱਚ ਯਾ ਮਿਡਲ ਵਿੱਚ ਸਟਾਰਟ ਹੋ ਜਾਂਦੇ ਨੇ। ਬਟ ਜੇ ਅ ਰੱਖੜੀ ਏ ਨਾ ਰੱਖੜੀ ਦਾ ਜੋ ਫੈਸਟਟੀਵਲ ਏ ਕਾਵੜ ਖਤਮ ਹੁੰਦੇ ਨੇ ਔਰ ਫੇਰ ਓ ਆ ਜਾਂਦੀ ਏ ਰੱਖੜੀ। ਇੱਕ ਹਫਤਾ ਵੀ ਨੀ ਇੱਕ ਹਫ਼ਤੇ ਬਾਦ ਈ ਸ਼ਾ
ਪਿਛਲੇ ਸਾਲ ਅੱਠ ਨੂੰ ਸੀਗੀ ਹਾਂ ਪਿਛਲੇ ਸਾਲ ਜਨ ਹ ਹਾਂ ਅਗਲੇ ਦਿਨ ਸੀਗੀ ਪਿਛਲੇ ਸਾਲ ਤੇ ਨਈ ਨਈ ਪਿਛਲੇ ਸਾਲ ਜਨਮ ਅਸ਼ਟਮੀ ਸੀਗੀ ਅਠਾਈ ਛੱਬੀ ਦੀ ਛੱਬੀ ਅਗਸਤ ਦੀ। ਔਰ ਅ ਅੱਠ ਅਗਸਤ ਦਾ ਓ ਸੀਗਾ ਓਨੂੰ ਕੀ ਕੇਂਦੇ ਨੇ ਰਕਸ਼ਾ ਬੰਦਨ ਨੌ ਤਰੀਕ ਨੂੰ ਮੈਂ ਤੇ ਮੇਰੀ ਸੇਲੀ ਹਾਂ ਕਿਉਂਕਿ ਨੌ ਅਗਸਤ ਨੂੰ ਮੈਂ ਤੇ ਮੇਰੀ ਸੇਲੀ ਅ ਮੋਲ ਗਏ ਸੀ ਰੱਖੜੀ ਦੇ ਪੈਸਆਂ ਨਾਲ
ਅੱਛਾ।
ਤੁਸੀਂ ਸੋਚੋ ਅੱਠ ਅਗਸਤ
ਅੱਛਾ।
ਤੁਸੀਂ ਸੋਚੋ ਕਿ ਸਾਡੇ ਕੋਲ ਉਸ ਅ ਮੇਰੀ ਸੇਲ ਰੱਖੜੀ ਤੇ ਚਾਰ ਹਜ਼ਾਰ ਮਿਲੇ ਸੀਗੇ ਤੇ ਮੇਰੇ ਕੋਲ ਕਿੰਨੇ ਸੀਗੇ ਮੇਰੇ ਕੋਲ ਗਿਆਰਾ ਸੋ ਸੀਗੇ ਨੀ ਮੇਰੇ ਕੋ ਕੋਲ ਹਜ਼ਾਰ ਸੀਗੇ ਮੈਨੂੰ ਹਜ਼ਾਰ ਮਿਲੇ ਸੀਗੇ ਕਿਉਂਕਿ ਏਹ ਪੰਜ ਸੌ ਮੇਰਾ ਭਰਾ ਦੇ ਗਆ ਸੀਗਾ ਤੇ ਪੰਜ ਸੌ ਮੇਰੇ ਦਾਦੂ ਨੇ ਦਿੱਤੇ ਸੀਗੇ।
ਅੱਛਾ।
ਤੇ ਸਾਨੂੰ ਨੀ ਪਤਾ ਅਸੀਂ ਪੰਜ ਹਜ਼ਾਰ ਕਿੱਥੇ ਲਾ ਕੇ ਆਏ ਆ ਲੇਜੇਡ ਪੰਜ ਹਜਾਰ ਹਾਂ ਔਰ ਅਸੀਂ ਓਥੇ ਕੁਛ ਖਾਧਾ ਵੀ ਨੀ ਕੁਛ ਖਾਸ ਅ ਉੱਥੇ ਨਾ
ਕਿ ਐ ਕੁਛ
ਅਸੀਂ ਕੁਛ ਲੈ ਕੇ ਆਏ ਸੀਗੇ ਉਹਨੇ ਇੱਕ ਕੁੜਤੀ ਲਈ ਸੀਗੀ ਤੇ ਬਸ ਕੀ ਪਤਾ ਨੀ, ਏਅਰਿੰਗਸ ਸੀਗੇ
ਹੁਣ ਪੰਜ ਹਜ਼ਾਰ ਵਿੱਚ ਆ ਗਿਆ ਇਨ੍ਹਾਂ ਕੁਝ ਸਮਾਨ ਦਾ ਦੋ ਚੀਜ਼ਾਂ
ਅਸੀਂ ਉਥੇ ਜਦੋਂ ਖਾਣ ਪਹਿਲੇ ਸੀ ਜਾਂਦੇ ਕੁਛ ਖਾਇਆ ਅਸੀਂ ਬਰਗਰ ਪੀਜ਼ਾ ਖਾਏ ਸੀਗੇ ਬਰਗਰ ਪੀਜ਼ਾ ਔਰ ਕੋਲਡ ਕੌਫੀ ਔਰ ਉਸ ਤੋਂ ਬਾਅਦ ਆਉਂਦੇ ਹੋਏ ਅਸੀ ਸੋਚਿਆ ਕਿ ਪਹਿਲਾਂ ਕੁਛ ਖਾ ਲੈਂਦੇ ਹਾਂ ਹਲਕਾ ਫੁਲਕਾ ਕਿਉਂਕਿ ਫੇਰ ਘਰੇ ਜਾ ਕੇ ਕੋਣ ਕਿਲੀ ਮੰਮੀ ਨੂੰ ਕਏਗੀ ਮਤਲਬ ਬਾਹਰੋਂ ਆਇਆ ਫੇਰ ਮੰਮੀ ਬੋਲੇ ਵਿਚਾਰੀ ਕਿ ਮੈਨੂੰ ਲੱਗਿਆ ਤੁਸੀਂ ਨਹੀਂ ਖਾਣੀ ਫੇਰ ਮੈਂ ਬਣਾਈ ਨੀ ਬਾਹਰੋਂ ਆਏ ਤੇ ਅਸੀਂ ਖਾਣ ਬੈਠੇ ਵੇਖਿਆ ਕਿ ਪਰਸ ਵਿਚ ਪੈਸੇ ਹੀ ਨਹੀਂ ਨੇ ਡੇਗ ਤੇ ਅਸੀ
ਇਹ ਤਾਂ ਬਹੁਤੀ ਗੱਲਤ ਪੰਜ ਹਜ਼ਾਰ ਰੁਪਏ ਵ ਪਤਾ ਨੀ ਕਿੱਦੇਨ ਤੁਸੀਂ ਹਿਸਾਬ ਲੈਣਾ ਚਾਹੀਦਾ ਸੀ ਨ ਕਿ ਕਿੱਥੇ ਖਰਚ ਕੀਤੇ
ਸਾਨੂੰ ਯਾਦ ਹੀ ਨੀ ਹੈ ਫੇਰ ਸਾਨੂੰ ਸਾਡੇ ਕੋਲ ਆਉਂਦੇ ਹੋਏ ਦੋ ਸੋ ਰੁਪਏ ਰੁਪਏ ਬੱਚੇ ਸੀਗੇ ਤੇ ਪੰਜਾਹ ਰੁਪਏ ਰਿਕਸ਼ਾ ਚ ਲੱਗੇ ਤੇ ਏ ਸੌ ਰੁਪਏ ਜਿਹੜੇ ਸੀਗੇ ਉਹ ਅਸੀਂ ਪੰਜਾਹ ਪੰਜਾਹ ਕਰਲੇ ਕਿ ਪੰਜਾਹ ਤੂੰ ਰਖ ਪੰਜਾਹ ਮੈਂ ਰੱਖ ਰਹੀ ਹਾਂ ਔਰ ਪੰਜਾਹ ਰੁਪਏ ਜਿਹੜੇ ਬੱਚੇ ਉਹਦੇ ਨਾਲ ਅਸੀਂ ਪੈਟੀਸ ਖਾ ਲਈ ਮੈਨੂੰ ਤੇ ਉਹਨੂੰ ਪੈਟੀਸ ਦਾ ਬੜਾ ਸ਼ੌਕ ਹੈ
ਅੱਛਾ
ਹਾਂਜੀ ਚਲੋ ਮੈਂ ਕਰਦੀ ਹਾਂ ਬਾਅਦ ਚ
ਹਾਂਜੀ
ਓਕੇ